ਈ
ਜੀ ਕਾਲ ਜੀਓ ਕੀ ਹਾਲ ਏ ਭੈਣ ਜੀ?
ਬਸ, ਵਧੀਆ ਜੀ। ਤੁਸੀਂ ਸੁਨਾਓ, ਤੁਸੀਂ ਠੀਕ ਹੋ?
ਹਾਂਜੀ
ਘਰ, ਪਰਿਵਾਰ ਸਭ ਠੀਕ ਠਾਕ ਐ? ਬੜੀ ਗਰਮੀ ਪੈਂਦੀ ਪੀ, ਭੈਣਜੀ। ਕੀ ਕਰੀਏ ਬੜੀ ਗਰਮੀ ਐ!
ਹੋਂਜੀ, ਮੇਰੇ ਤੇ ਬੱਚੇ ਆਏ ਹੋਏ ਨੇ ਬਾਹਰੋਂ‌। ਤੇ ਮੈਂ ਤੇ ਮੈਂ ਕਿਹਾ, ਇੰਨਦੋਰ ਖੇਡੋਣੇ ਇਹਨਾਂ ਨੂੰ ਅਹ
ਹਾਂ ਮੈਂ ਆਪ ਆਪਣੇ ਬੱਚਿਆਂ ਨੂੰ ਕਿਆ, ਇੰਡੋਰ ਗੇਮ ਖੇਲੋ ਦੁਪਹਿਰਾਂ ਵੇਲੇ, ਗਰਮੀ ਬੜੀ ਏ। ਤੇ ਦੁਪਹਿਰਾਂ ਵੇਲੇ ਇੰਡੋਰ ਗੇਮ ਖੇਲ ਲਿਆ ਕਰੋ ਤੇ, ਸ਼ਾਮੀ ਆਊਟਡੋਰ ਗੇਮ ਖੇਲ ਲਿਆ ਕਰੋ। ਅਹ ਲੂਡੋ, ਕੈਰਮ ਬੋਰਡ ਐ ਸਭ ਚੀਜ਼ਾਂ ਲਿਆਤੀਆਂ ਨੇ, ਚੈਸ ਲਿਆਤੀਏ ਖੇਲਦੇ ਰਹੋਾਂ ਘਰ ਹੀ ਬਹਿ ਕੇ ਤ ਬਾਹਰ ਸ਼ਾਮੀ ਅਹ ਸ਼ਾਮੀ ਵੇਲੇ ਆਊਟਡੋਰ ਗੇਮ ਖੇਲ ਲਿਆ ਕਰੋ। ਬਾਹਰ ਜਾ ਕੇ ਫੁਟਬਾਲ, ਬੈਡਮਿੰ ਟੈਨਟ ਵਗ਼ੈਰਾ ਖੇਲ ਲਿਆ ਕਰੋਂ। ਤੁਸੀਂ ਵੀ ਐਝ ਈ ਕੀਤਾਂ ਭੈਣਜੀ। ਤਾਡੇ ਤੇ ਬੱਚੇ ਆਏਂ ਹੋਨੇ ਦੋਤ੍ਰੇ-ਦੂਤਰੇ।
ਦੋਤਰੇ ਆਏ ਦੇ, ਬੱਚੇ ਆਏ ਦੇ‌ ਓ ਵੱਡੀ ਕੁੜੀ ਏ, ਉਹਦੇ ਵੀ ਬੱਚੇ ਆਏ‌ ਉਦੇ ਤੇ ਜਿਹੜੀ ਦੂਜੇ ਨੰਬਰ ਵਾਲ਼ੀ ਏ ਉਦੇ ਬੱਚੇ ਚੇ ਵੀ ਆਏ ਹੋਏ ਨੇ। ਮੇਰੀਆਂ ਭੈਣਜੀ ਚਾਰ ਕੁੜੀਆਂ ਨੇ
ਅੱਛਾ, ਭੈਣਜੀ। ਚਾਰ ਕੁੜੀਆਂ ਤੁਹਾਡੀਆਂ ਅੱਛਾ‌। ਸਾਰੇ ਬੱਚੇ ਆਏ ਹੋਏ ਰੌਣਕ ਮੇਲਾ ਲੱਗਿਆ ਹੋਣਾ ਤੁਹਾਡੇ ਘਰ ਤੇ।
ਬਸ ਜੀ, ਸਾਰਾ ਦਿਨ ਬੱਚੇ ਹੀ ਰੁਝੇ ਹੋਏ ਆ। ਸਾਨੂੰ ਤਾਂ ਸਮਝ ਈ ਨੀ ਆਂਦੀ ਕਿ ਕੇ ਬਣਾਈਏ, ਕੇ ਨਾ ਬਣਾਈਏ। ਬੱਚੇ ਨੇ ਨਾ ਸਾਰੇ ਕੱਠੇ ਹੋਏ ਹੋਏ ਨੇ। ੳ ਥੋੜਾਂ ਜਿਆ ਫਰੀ ਹੁੰਦੇ ਨੇਂ ਤੇ ੳ ਕੈਂਦੇ ਨੇ ਭੋਖ ਲੱਗ ਗਈਂ, ਭੋਖ ਲੱਗ ਗਈਂ। ੳ ਮੈਂ ਕਿਆ ਸਾਰਾਂ-ਸਾਰਾਂ ਦਿਨ ਬਣਾਂ ਬਣਾਂ ਕੇ ਥੱਕ ਗੇ ਤੇ ਮੈਂ ਤੇ ਕਈ ਬ ਕੱਲ ਬਜ਼ਾਰ, ਮੈਂ ਤੇ ਚਾਰ ਪੰਜ ਗੇਮਾਂ ਲੇ ਆਈਂ ਆ ਬਾਰੋਂ ਜਾਂ ਕੇ। ਮੈਂ ਕੇਆ ਹੁਣ ਬੱਚੇ ਬੈਠਣ ਤੇ ਮੈਂ ਏਕ ਲੀਡੋ ਲਿਆਈ ਆ ਸੱਪ ਵਾਲ਼ੀ ਭੈਣਜੀ ਦੇਖ ਸੱਪ ਵਾਲ਼ੀ, ੳ ਬੱਚੇ ਬੜੇ ਖੁਸ਼ ਹੋਏ ਨੇਂ। ੳ ਬੱਚੇ ਇੱਕ ਬ ਚੜ੍ਹਦਾ, ਚਾਰ ਕੋਈ ਸੀੜੀ ਚੜਦਾ ਤੇ, ਕੋਈ ਸੱਪ ਕੱਟ ਲੈਂਦਾਂ ਤਾਂ ੳ ਫ਼ਿਰ ਨੀਚੇ ਵਾਪਿਸ ਆ ਜਾਨ।
ਹਾਂ ਇਸੀ ਭਾਨੇ ਬੱਚੇ ਖੇਲਦੇ ਰੈਨਗੇ ਭੈਣਜੀ ਗਰਮੀਂ ਬੜੀ ਏਂ। ਅੰਦਰ ਬੈ ਕੇ ਖੇਲਣ ਵਧੀਆ, ਲੂਹ ਪੈਂਦੀ ਪਈ ਬਾਰ ਤੇ ਬੜੀ।
ੳ ਬੱਚੇ ਬੜੇ ਖ਼ੁਸ਼ ਹੁੰਦੇ ਮੇਰੇ ਤੇ ਬੱਚੇ ਮੱਦਦ ਕਰਨੀ ਚੱਲ ਚੰਗ਼ਾ ਏ ਨਾ। ਭੈਣਜੀ ਘੰਟਾਂ ਲੀਡੋ ਖੇਲਦੇ ਰੈਂਦੇਂ ਨੇ ਉਨਾਂ ਨੂੰ ਪਤਾਂ ਟਾਇਮ ਦਾ ਪਤਾਂ ਈ ਨੀਂ ਲੱਗਦਾ ਬ ਚਿਆਂ ਨੂੰ। ਤੋਂ ਬੱਚੇ ਬੈਠੇਂ ਬੜੇ ਖੁਸ਼ ਨੇਂ, ਤੇ ਮੈਂ ਤੇ ਬੱਚਿਆਂ ਨੂੰ ਏ ਗੇਮਸ ਲ਼ਿਆ ਤੇ ਨੇਂ। ਮੈਂ ਕਿਆ ਅੰਦਰ ਈ ਬੈ ਕੇ ਤੁਸੀਂ। ਖੇਲੋ ਤੇ ਬਾਰ ਬੜੀ ਲੂ ਹੈਗੀ ਏ, ਮੈਂ ਕਿਆ ਹੋਰ ਕਿਤੇ ਬਿਮਾਰ ਨਾ ਹੋ ਜਾਓ ਬਾਰ। ਤਾਂ ਪਾਣੀਂ।
ਮੈਂ ਤੇ ਭੈਣਜੀ ਆਪ ਈ ਆਪਣੇਂ ਬੱਚਿਆਂ ਨੂੰ ਐਂ ਦੁਪਹਿਰਾਂ ਵੇਲ਼ੇ ਇੰਡੋਰ ਗੇਮ ਖੇਲ ਲਿਆ ਕਰੋ। ਸ਼ਾਮੀ ਵੇਲ਼ੇ ਪਾਰਕਾਂ ਚ ਚਲੇਂ ਜਾਆ ਕਰੋਂ। ਜਾਂ ਸਵੇਰੇ ਠੰਡੇ-ਠੰਡੇ ਵੇਲ਼ੇ ਜਦੋਂ ਮੌਸਮ ਠੰਡਾ ਹੁੰਦਾਂ ਐਂ ਨਾ ਉਸ ਵੇਲ਼ੇ ਪਾਰਕਾਂ ਚ ਜਾਂ ਕੇ ਆਊਟ ਡੋਰ ਗੇਮ ਖੇਲ ਆਇਆਂ ਕਰੋਂ, ਬੈਡਮਿੰਟਨ ਵਗ਼ੈਰਾ ਲੈ ਜਿਆ ਕਰੋਂ, ਬੈਟਬੋਲ ਲੈ ਜਿਆ ਕਰੋਂ। ਖੇਲ ਆਇਆਂ ਕਰੋਂ। ਪਰ ਸ਼ਾਮੀਂ ਦੁਪੈਰਾਂ ਵੇਲ਼ੇ ਤੇ ਇੰਡੋਰ ਗੇਮ ਈ ਖੇਲਿਆ ਕਰੋਂ। ਬੜੀ ਗਰਮੀਂ ਬੜੀ ਪੈਂਦੀ ਪਈ ਭੈਣਜੀ। ਹੋਰ ਬੱਚੇ ਬਿਮਾਰ ਹੋ ਜਾਂਣ, ਫੇਰ ਡਾਕਟਰਾਂ ਕੋਲ ਦੋੜਦੇ ਰੳ। ਬੱਚਿਆਂ ਨੂੰ ਪਾਣੀਂ ਦੀ ਕਮੀਂ ਹੋ ਜਾਂਦੀ ਏ ਫੇਰ ਪਰੇਸ਼ਾਨੀ ਹੋ ਜਾਂਦੀ ਏ। ਮੈਂ ਤੇ ਆਮ ਪਨਾ ਛਨਾ ਸਭ ਬਣਾਕੇ ਘਾਰ ਰੱਖਿਆਂ ਪੇਆ। ਨਿੰਬੂ ਪਾਣੀਂ ਬੱਚਿਆਂ ਨੂੰ ਬਣਾਂ ਦਿੰਦੀ ਆਂ ਪੀਂਦੇ ਰੳ ਤੇ ਖੇਡਦੇ ਰੳ।
ਮੇਰੇ ਤਾਂ ੳ ਬੱਚੇ ਕੈਂਦੇ ਨੇਂ ਨਾਨੀ ਮਾਂ ਤੁੰਨੇ ਤੋਂ ਪੈਲੇ ਹਮੇ ਏਕ ਸਪੇਸ ਸਪੇਸ ਅ ਬਈ ਚਿੱਟਾ-ਚਿੱਟਾ ਬਾਈ ਕੁੱਛ ਦੇਂਦੇ ਸੋ ਪੋਲਾਂ-ਪੋਲਾਂ ਜਿਆ। ੳ ਮੈਂ ਕਿਆ ਗੋਂਦ ਕਤੀਰਾ ਹੁੰਦਾਂ ਬੱਚਿਓ, ਗੋਂਦ ਕਤੀਰਾ। ਕੈਂਦੇ ੳ ਬੜਾਂ ਸੁਵਾਦੀ ਲੱਗਦਾ ਬ ਨਾਨੀ ਮਾਂ। ਤੇ ਮੈਂ ਕਿਆ ਚੱਲ ਚੰਗ਼ਾ ਮੈਂ ਤੇ ਲਿਆਈਂ ਆ ਪਾਇਆਂ ਲਿਆਈ ਆਂ ਭੈਣਜੀ ਗੂੰਦ ਕਤੀਰਾ ਲਿਆਈਂ ਆਂ। ਮੈਂ ਤੇ ਜੇ ਕੁੱਛ ਬੱਚੇ ਉਦੇ ਨਾਲ ਥੋੜਾਂ ਵੀ ਥੋੜਾਂ ਪਾਓ ਸ਼ਰਬਤ ਰੂਹ ਅਬਜਾ ਪਾਆ, ਥੋੜਾਂ ਜੇਆ ਦੁੱਧ
ਪਰ ਭੈਣਜੀ ਇੰਨਡੋਰ ਗੇਮ ਖੇਲ ਕੇ ਵੀ ਨਾ ਬੱਚਿਆਂ ਨੂੰ ਬੜੀ ਅਹ ਗਿਆਨ ਪ੍ਰਾਪਤ ਹੁੰਦੈ ਮੈਂ ਦੇਖਿਆ। ਗਿਆ ਗਿਆਨ ਬੜਾਂ ਵੱਧਦਾ ਬੱਚਿਆਂ ਦਾ ਇੰਡੋਰ ਗੇਮ ਨਾਲ। ਬੱਚੇ ਖੇਲਨਾ ਸਿਖ ਜਾਂਦੇ ਨੇਂ, ਕੈਰਮ ਦੀ ਗੀਟੀਆਂ ਮਾਰਨਾਂ ਸਿਖ ਜਾਂਦੇਂ ਨੇਂ। ਆਪਸ ਵਿੱਚ ਏਂਨਾ ਦੇ ਨਾਲ ਵੀ ਚੈਸ ਚੂਸ ਵਗ਼ੈਰਾ ਖੇਲ ਜੇੜੇ ਲੂਡੋ ਖੇਲਦੇ ਨੇ, ਦਿਮਾਗ ਚੱਲਦਾ ਬੱਚਿਆਂ ਦਾ। ਉਨਾਂ ਦਾ ਹਿਸ ਹਿਸਾਬ ਅੱਛਾ ਹੁੰਦੈ, ਐ ਚੀਜ਼ਾਂ ਖੇਲਣ ਨਾਲ। ਤੇ ਬਾਰ ਇੰਡੋ ਆਊਟਡੋਰ ਗੇਮ ਖੇਲਣਗੇ ਤੇ ਓਦੇ ਵਿੱਚ ਵੀ ਬੱਚੇ ਬੜੇ ਚੁਸਤ ਹੋ ਜਾਂਦੇ ਨੇ। ਔ ਬੋਲਾਂ ਮਾਰਦੇ ਨੇ ਜ਼ੋਰ-ਜੋੋਰ ਦੀ, ਬੈਟ ਮਾਰਦੇ ਨੇ ਓਦੇ ਨਾਲ ਉਹਨਾਂ ਦੀ ਪ੍ਰੈਕਟਿਸ ਅੱਛੀ ਹੋ ਜਾਂਦੀ ਏ ਤੇ ਬੱਚੇ ਹੁਸ਼ਿਆਰ ਹੋ ਜਾਂਦੇ ਨੇ, ਗੇਮਾਂ ਖੇਡਣ ਇੱਚ।
ਮੈਂ ਤੇ ਸਵੇਰੇ, ਸੱਤੀ ਸਵੇਰੇ ਬੱਚਿਆਂ ਨੂੰ ਐ ਕਿਆ ਨਾ ਔ ਪਾਰਕ 'ਚ ਝੂਟੇ ਲੱਗੇ ਨੇ ਬੜੇ ਸਾਰੇ, ਸਾਡੇ ਪਾਰਕ 'ਚ ਭੈਣ ਜੀ, ਉਹ ਮੇਰੇ ਤੋਂ ਛੋਟੇ ਛੋਟੇ ਦੋਹਤਰੇ-ਬੋਤਰੇ ਨੇ ਸਾਰੇ ਈ, ਪੋਤਰੇ ਵੀ ਤੇ ਦੋਤਰੇ ਵੀ, ਸਾਰਿਆਂ ਨੂੰ ਨਾਲ ਕੱਠਾ ਲੈਨੀਂ ਆਂ। ਫੇਰ ਅਸੀਂ, ਮੈਂ ਭੈਣ ਜੀ ਛੇ ਵਜੇ ਨਾ, ਬੱਚਿਆਂ ਨੂੰ ਨਾਲ ਲੈ ਜਾਂਨੀ ਆਂ। ਉੱਥੇ ਮੈਂ ਭੈਣ ਜੀ ਦੋ ਘੰਟੇ, ਮੈਂ ਬੱਚੇ ਕਿਉਂਕਿ, ਮੈਂ ਕਹਿਨੀ ਬੱਚਿਆਂ ਦਾ
ਤੁਸੀਂ ਭੈਣ ਜੀ ਨਾਲ ਵਿਆਮ ਕਰਦੇ ਉੱਥੇ? ਬੱਚੇ ਖੇਡਦੇ ਰਹਿੰਦੇ ਨੇ ਆਊਟਡੋਰ ਗੇਮਾਂ।
ਨਹੀਂ, ਉੱਥੇ ਬੱਚੇ ਬੜੇ 'ਚ ਝੂਲਦੇ ਆ, ਝੂਲੇ
ਹਾਂ, ਆਊਟਡੋਰ ਗੇਮਾਂ ਵੀ ਖੇਲਦੇ ਹੋਣਗੇ ਨਾ ਉੱਥੇ। ਤੁਸੀਂ ਫੇਰ ਵਿਆਮ ਕਰਦੇ ਰਹਿੰਦੇ ਹੋਵੋਗੇ ਨਾਲ, ਕਿ ਤੁਸੀਂ ਵੀ ਖੇਡਦੇ ਓ ਨਾਲ ਈ
ਨਹੀਂ-ਨਹੀਂ, ਨਹੀਂ-ਨਹੀਂ, ਮੈਂ ਤੇ ਥੋੜ੍ਹੀ ਦੇਰ ਬੈ ਜਾਨੀ, ਆਪਣਾ ਅ ਬ ਕਰਦੀ ਰੈਂਨੀ ਆਂ। ਤੇ ਕਦੀ ਨੱਕ ਦੀ ਕਰ ਲਿੱਤੀ, ਕਦੀ ਅੱਖਾਂ ਦੀ ਕਰ ਲੈਂਦੀ ਆਂ। ਬੈਠੀ-ਬੈਠੀ ਵਿਆਮ ਮੈਂ ਕਰ, ਹਾਂ ਵਿਆਮ ਕਰਦੀ ਰੈਂਨੀ ਹੈਗੀ। ਜਿਹਦੇ ਨਾਲ ਬੜਾ, ਉਹਦੇ ਨਾਲ ਵੀ ਬੜਾ ਫ਼ੈਦਾ ਨੇ ਭੈਣ ਜੀ। ਏਕ ਤੇ ਦਿਮਾਗ ਠੀਕ ਰਹਿੰਦਾ, ਦੁਖਦਾ ਨਹੀਂ ਮੈਂ ਤੁਹਾਨੂੰ ਦੱਸਾਂ ਸਾਫ਼। ਹੋਰ ਥੋੜ੍ਹਾ ਜਿਹਾ ਸਾਂਸ ਵੀ ਠੀਕ ਰੈਂਦਾ ਨੇ। ਤੇ ਸਾਰਾ ਦਿਨ ਦਾ ਟਾਈਮ ਬਹੁਤ ਅੱਛਾ ਕੱਟ ਜਾਂਦਾ। ਥੋੜਾ ਬੈਠ ਕੇ ਬੈ ਕਸਰਤ ਕਰਦੀ ਰੈਂਨੀਂ ਆਂ, ਹੱਥਾਂ-ਪੈਰਾਂ ਦੀ, ਲੱ ਪੈਰਾਂ ਨੂੰ
ਮੈਂ ਤੇ ਭੈਣ ਜੀ, ਮੇਰਾ ਦੋ ਦਿਨ ਦਾ ਸਿਰ ਬੜਾ ਦੁੱਖ ਖਦਾ ਪਿਆ ਤੇ ਮੈਂ ਸੋਚਦੀ ਪੀ ਸੀ, ਬੱਚੇ ਬਾਹਰ ਖੇਡਣ ਜਾਂਦੇ ਨੇ, ਆਊਟਡੋਰ ਗੇਮਾਂ ਤੇ ਮੈਂ ਵੀ ਥੋੜੇ ਦਿਨ ਓਦੇ ਨਾਲ ਜਾਵਾਂ, ਆਊਟਡੋਰ ਗੇਮਾਂ ਥੋੜ੍ਹੀ ਖੇਡ ਕੇ ਆਵਾਂ। ਥੋੜਾ ਦਿਮਾਗ ਮੇਰਾ ਠੀਕ ਹੋਵੇ। ਮੇਰਾ ਸਿਰ ਫੱਟਦਾ ਪਿਆ ਦੋ ਦਿਨਾਂ ਦਾ ਤੇ ਮੈਂ ਕਿਹਾ ਆਊਟਡੋਰ ਗੇਮ ਚੇ ਬੈਡਮਿੰਟਨ ਵਗੈਰਾ, ਬੈਟ-ਬੋਲ ਖੇਲਦੇ ਨੇ। ਥੋੜਾ ਮਨ ਹੋਰ ਹੋ ਜਾਏਗਾ, ਥੋੜੀ ਦਿਨ ਖੇਲ ਕੇ ਆਵਾਂਗੇ। ਬੱਚਿਆਂ ਨਾ। ਬੱਚੇ ਮੈਨੂੰ ਕਹਿੰਦੇ ਪੇ ਸੀਂ, ਆਊਟਡੋਰ ਗੇਮਾਂ ਖੇਲਣ ਦਾ ਬੜੇ ਫ਼ਾਇਦੇ ਨੇ ਮੰਮੀਂ ਮੀਂ ਤੁਸੀਂ ਵੀ ਖੇਲਿਆ ਕਰੋ। ਤੁਸੀਂ ਐਕਟਿਵ ਹੋ ਜਾਓਗੇ, ਤੁਆਡਾ ਸਰੀਰ ਚੁਸਤ- ਫੁਸਤ ਹੋ ਜਾਏਗਾ।
ਹਾਂ, ਬਿਲਕੁਲ-ਬਿਲਕੁਲ, ਥੋੜਾ ਜਿਆ ਬੱਚਿਆਂ ਨਾਲ ਅ ਖੇਲੋ ਤੇ ਟੈਮ ਵੀ ਅੱਛਾ ਪ-ਪਾਸ ਹੁੰਦਾ, ਬੱਚੇ ਵੀ ਬੜੇ ਖੁਸ਼ ਹੁੰਦੇ ਨੇ। ਬ-ਬ‌ਈ, ਚਲੋ ਬਈ, ਮੰਮੀ ਪਾਪਾ ਵੀ ਖੇਲਦੇ ਸਾਰੇ ਨਾਲ, ਬੱਚੇ ਬੜੇ ਖੁਸ਼ ਹੁੰਦੇ ਨੇ ਜੀ।
ਹਾਂ, ਮੈਂ ਓਹੀ ਸੋਚਦੀ ਪਈ ਸੀ, ਹੁਣ ਬੱਚੇ ਕੱਲ੍ਹ ਖੇਡਣ ਜਾਣਗੇ ਨਾਲ ਜਾਈਏ ਥੋੜ੍ਹੀ ਦੇਰ
ਓਦੇ ਨਾਲ ਨਾ ਤੁਹਾਡਾ ਦਿਮਾਗ ਵੀ ਠੀਕ ਬ-ਬ ਦੁਖੇਗਾ ਵੀ ਨਹੀਂ। ਤੁਸੀਂ ਸਵੇਰੇ-ਸਵੇਰੇ ਪਾਰਕ ਘੁੰਮ ਆਓਗੇ ਨਾ ਤੇ ਓਦੀ ਦੀ ਠੰਡੀ-ਠੰਡੀ ਹਵਾ ਲਵੋਗੇ ਥੋੜ੍ਹੀ ਸਾਂਸ ਵੀ ਅੰਦਰ, ਫੇਫੜੇ ਵੀ ਸਾਫ਼ ਹੋ ਜਾਂਦੇ ਨੇ ਭੈਣ ਜੀ, ਤਾਜ਼ੀ ਹਵਾ ਨਾਲ ਨਾ ਫੇਫੜੇ ਸਾਡੇ ਠੀਕ ਕੰਮ ਕਰਦੇ ਨੇ।
ਭੈਣ ਜੀ ਸਾਰਾ ਦਿਨ ਅੱਜ-ਕੱਲ੍ਹ ਤੁਹਾਨੂੰ ਪਤਾ ਸਮੇਂ ਅਸ ਸਮੇਂ ਕਿਸੇ ਕੋਲ਼ ਹੈ ਕੋਈ ਨੀ। ਸਾਰਾ ਦਿਨ ਕੰਮਾਂ 'ਚ ਲੱਗੇ ਰਹੋ, ਪਤਾ ਈ ਨਹੀਂ ਚੱਲਦਾ ਸਮੇਂ ਕਿੱਥੇ ਚਲਾ ਗਿਆ। ਬੱਚੇ ਤੇ ਕਹਿੰਦੇ ਰਹਿੰਦੇ ਨੇ ਸਾਡੇ ਨਾਲ ਖੇਲਿਆ ਕਰੋ। ਅਸੀਂ ਕੱਲੇ ਖੇਲਦੇ ਦਾ, ਤੁਸੀਂ ਨਾਲ ਸਾਡੇ ਖੇਲੋ। ਪਰ ਹੁਣ ਸਮੇਂ ਦੀ ਗੱਲ ਏ ਨਾ। ਓਨਾਂ ਨੇ ਵੀ ਸ ਦਾਰ ਜੀ ਨੇ ਸਵੇਰੇ ਕੰਮ ਤੇ ਜਾਣਾ ਹੁੰਦਾ। ਫੇਰ ਘਰ ਦੇ ਕੰਮ ਕਰਦੇ ਰੋ, ਪਤਾ ਨੀ ਚੱਲਦਾ ਸਮੇਂ ਕਿੱਥੇ ਚਲਾ ਗਿਆ।
ਐ ਤੇ ਹੈ ਈ ਐ। ਚਲੋ, ਜੇ ਬੱਚੇ ਨਾ ਥੋੜੇ ਜੇ ਪੇਲੀ ਖੇਲ-ਖੂਲ ਆਂਦੇ ਨੇ ਨਾ ਥੋੜੇ ਜੇ ਬੱਚਿਆਂ ਨੂੰ ਥਕਾ ਕਾਨ ਹੋ ਜਾਂਦੀ ਐ। ਆਂਦੇ ਨੇ, ਥੋੜੇ ਦੇਰ ਬੱਚੇ ਬੈਂਹਦੇ ਨੇ, ਨਾਂਦੇ-ਧੋਂਦੇ ਨੇ ਨਾ ਬੱਚਿਆਂ ਦਾ ਇੱਕ ਟੈਮ ਅੱਛਾ, ਪਾਸ ਹੋ ਜਾਂਦਾ ਐ, ਬੱਚੇ ਇੱਕ ਬਿਜੀ ਹੋ ਗੇ ਇੱਕ ਆਪਣਾ ਵੀ ਕੰਮ ਹੋ ਗਿਆ, ਚਲੋ ਬਈ ਆਪਣੇ ਬੱਚਿਆਂ ਨੂੰ ਥੋੜਾ ਜਿਆ ਨਾਤੇ-ਧੋਤੇ ਫਿਰ ਚਾਹ, ਪਾਣੀ, ਨਾਸ਼ਤਾ ਦਿੱਤਾ, ਖਾਂਦੇ ਨੇ ਨਾਂ ਭੈਣ ਜੀ ਘੰਟਾ, ਦੋ ਘੰਟੇ ਥਕਾਨ ਹੋਣ ਕਰਕੇ ਬੱਚੇ ਸੋ ਜਾਂਦੇ ਨੇ ਮੈਂ ਤੁਆਨੂੰ ਦੱਸਾਂ। ਮੈਂ ਤੇ ਬੋਤ ਖੁਸ਼ ਹਾਂ, ਮੈਂ ਕੈਅਣੀ ਏ ਚਲੋ, ਬੱਚੇ ਆਰਾਮ ਨਾਲ ਲੇਟੇ ਨੇ, ਇਨ੍ਹਾਂ ਨੂੰ ਵੀ ਆਰਾਮ ਤੇ ਸਾਨੂੰ ਵੀ ਆਰਾਮ। ਮੈਂ ਫਿਰ ਆਪਣਾ ਘਰ ਦਾ ਕੰਮ ਵੀ ਫਟੋ-ਫਟ ਕਰ ਲੈ ਬੱਚੇ ਆਰਾਮ ਹੋ ਗਏ, ਨਾ ਚਲੋ ਲੇਟ ਗਏ ਨੇ। ਖਾ ਲਿੱਤਾ ਨਾਸ਼ਤਾ-ਨੁਸ਼ਤਾ ਤੇ ਫਿਰ ਆਪਣਾ ਪਾਠ-ਪੂਜਾ ਜੇੜੀ ਕਰਨੀ ਐ ਮ ਗੁਰਦੁਆਰੇ ਹੋਇਆ। ਥੋੜਾ ਫਿਰ ਆਇਆ ਫਟੋ-ਫਟ ਰੋਟੀ ਸਬਜ਼ੀ ਕੀਤੀ। ਕਿਉ ਕਿਉਂਕਿ ਸਰਦਾਾਰ ਜੀ ਨੇ ਦੁਕਾਨ ਤੇ ਜਾਣਾ ਹੁੰਦਾ ਨਾ ਭੈਣ ਜੀ।
ਹਾਂਜੀ-ਹਾਂਜੀ।
ਤੇ ਫਿਰ ਉਹ ਕੰਮ ਜਲਦੀ ਨਿਪਟ ਜਾਂਦਾ। ਤਦ ਤੱਕ ਬੱਚੇ ਦੋ ਘੰਟੇ ਆਰਾਮ ਕਰ ਲੈਂਦੇ ਤੇ ਫਿਰ ਮੈਂ ਉਨ੍ਹਾਂ ਨੂੰ ਗੇਮਾਂ ਚ ਲਗਾ ਖੇਲਾਂ ਚ ਲਗਾ ਦਿੰਣੀ ਆਂ। ਮੈਂ ਕੈਹਣੀ ਚਲੋ ਹੁਣ ਲਿਡੋ ਖੇਲ ਲੋਵੋ। ਕੋਈ ਓ ਓਵ ਇੱਕ। ਕਦੇ ਰਾਨੀ ਮਾਰਦੀਏ ਰਾਜਾ ਮਾਰ ਦਿੱਤਾ। ਉਹ ਮੈਂ ਦੇ ਖ
ਤੇ ਮੈਂ ਵੀ ਕੈਣੀ ਆਂ ਬੱਚਿਆਂ ਨੂੰ ਨਾ ਤੁਸੀਂ ਇੰਨਡੋਰ ਗੇਮ ਖੇਲਿਆ ਕਰੋ, ਫੈਦੇ ਬੜੇ ਨੇ ਓਦੇ ਵੀ ਘਰ ਬੈਅ ਕੇ ਬੱਚੇ ਸਿੱਖ ਜਾਂਦੇ ਨੇ। ਹੱਥ ਪੈਰ ਚਲਾਣਾ, ਨਾਲ ਦਿਮਾਗ ਚੱਲਦਾ, ਦਿਮਾਗ ਨਾਲ ਜਮਾ ਹੱਥ ਜਾ ਮਾਂ ਜਮਾਂ ਘਟਾ ਦਿੰਦੇ ਨੇ, ਫਿਰ ਓਨ੍ਹਾਂ ਦਾ ਜਲਦੀ-ਜਲਦੀ ਦ ਦਿਮਾਗ ਚੱਲਦੈ। ਕੰਮ ਕਰਦੇ ਨੇ ਤੇ ਸ਼ਾਮੀ ਵੇਲੇ ਫੇਰ ਬਾਰ ਚਲੇ ਜਾਂਦੇ ਨੇ ਹੁਣ ਕੱਲ ਮੇਰਾ ਬੱਚਾ ਆਇਆ ਹੀ ਪਿੱਛੇ ਪਿਆ ਔਇਆ ਸੀ ਤੁਸੀਂ ਵੀ ਸਾਡੇ ਨਾਲ ਚੱਲਿਆ ਕਰੋ, ਆਊਟਡੋਰ ਗੇਮ ਖੇਲਣ ਸ਼ਾਮੀ ਵੇਲੇ ਚੱਲੋ ਐ, ਸਵੇਰੇ ਚੱਲੋ ਮੈਂ ਕਿਆ ਸਵੇਰੇ ਤੇ ਸਾਡੇ ਕੋਲ ਸਮੇਂ ਕੋਈ ਨੀਂ ਹੁੰਦਾ, ਸ਼ਾਮੀ ਚੱਲਿਆ ਕਰਾਂ ਅਸੀਂ ਥੋੜ੍ਹੀ ਆਊਟਡੋਰ ਗੇਮ ਖੇਡ ਆਇਆ ਕਰਾਂਗੇ। ਮੇਰੇ ਅ ਮੇਰੇ ਸਰਦਾਰ ਜੀ ਵੀ ਕੈ ਰੇ ਸੀ ਆਊਟਡੋਰ ਗੇਮਾਂ ਦੇ ਬੜੇ ਫੈਦੇ ਹੁੰਦੇ ਨੇ, ਸਾਡੇ ਫੇਫੜੇ ਸਈ ਕੰਮ ਕਰਨਗੇ। ਪਰ ਅਸੀਂ ਸਾਡਾ ਸਰੀਰ ਚੁਸਤ-ਪੁਸਤ ਹੋ ਜਾਏਗਾ, ਅਸੀਂ ਅ ਜਲਦੀ-ਜਲਦੀ ਆਪਣੇ ਕੰਮ ਨਿਪਟਾ ਲਿਆ ਕਰਾਂਗੇ। ਨਾਲੇ ਜਿਨਾਂ ਲੋਕਾਂ ਨੂੰ ਸਾਅ-ਸੂ ਚੜਨ ਦੀ ਪ੍ਰੋਬਲਮ ਹੁੰਦੀ ਐ। ਓ ਵੀ ਠੀਕ ਹੋ ਜਾਏਗੀ।
ਐ ਤੇ ਹੈ ਈ ਐ। ਇਹ ਤੇ ਭੈਣ ਜੀ ਬਿਲਕੁਲ ਅੱਛੀ ਗੱਲ ਐ, ਮੈਂ ਤੇ ਅੱਜ ਸਈ ਜ੍ਹਗਾ ਤੇ ਇੱਕ ਸਾਰੀ ਗੱਲ ਅੱਜ-ਕਲ ਪੋਲੂਸ਼ਨ ਬੋਤ ਜ਼ਿਆਦਾ ਐ ਨਾ ਇਹ ਤੇ ਮਿੱਠੀਆਂ ਧੂੜ ਸਾਡੇ ਤੇ ਏਧਰ ਰੋਡ, ਸੜਕਾਂ ਸਾਰੀਆਂ ਪੱਟੀਆਂ ਹੋਈ ਆਂ ਨੇ, ਓ ਭੈਣ ਜੀ ਮਿੱਟੀਆਂ ਭੱਟੀਆਂ ਪਈਆਂ ਨੇ ਤ ਇੱਕ ਤੇ ਗਰਮੀ ਹੇਗੀ ਅ ਓ ਇੰਨੀ ਮਿੱਟੀ ਉੱਡਦੀ ਨੇ, ਇੰਨੀ ਮਿੱਟੀ ਉੱਡਦੀ ਐ ਤੇ ਨੱਕਾਂ ਦੇ ਵੀ ਸਵੇਰੇ ਮਮ ਮ ਦੰਦ ਸਾਫ਼ ਕਰਦੇ ਆ ਤੇ ਜਨਾਂ ਨਾਂ ਅੰਦਰੋਂ ਮਿੱਟੀ ਨਿਕਲਦੀ ਨੇ।
ਹਾਂ ਭੈਣਜੀ, ਪ੍ਰਦੂਸ਼ਣ ਇਨਾਂ ਜ਼ਿਆਦਾ ਵੱਧ ਗਿਆ ਕੀ ਕਰੀਏ? ਬਾਰ ਭੇਜ ਫਿਰ ਵੀ ਬੱਚਿਆਂ ਨੂੰ ਕਈ ਵਾਰ ਡਰ ਲੱਗਦਾ ਐ, ਪਰ ਕੀ ਕਰੀਏ? ਹੁਣ ਬ ਚੌਵੀ ਘੰਟੇ ਬੱਚਿਆਂ ਨੂੰ ਅੰਦਰ ਵੀ ਤੇ ਨੀ ਵਾੜ ਕੇ ਰੱਖ ਸਕਦੇ ਨਾ ਥੋੜੀ ਬੱਚਿਆਂ ਵਾਸਤੇ ਆਊਟਡੋਰ ਗੇਮ ਖੇਲੀਆਂ ਬਹੁਤ ਜ਼ਰੂਰੀ ਨੇ। ਚੌਵੀ ਘੰਟੇ ਬੱਚੇ ਇੰਡੋਰ ਗੇਮਾਂ ਨਹੀਂ ਖੇਲ ਸਕਦੇ। ‌ਇਹ ਵੀ ਤੇ ਗੱਲ ਨਾ ਪਰ ਪ੍ਰਦੂਸ਼ਣ ਇੰਨਾ ਵਧਿਆ ਪਿਆ। ਪਰੇਸ਼ਾਨੀ ਤੇ ਬਹੁਤ ਹੈਗੀ ਏ। ਸਾਡੀ ਸਰਕਾਰਾਂ ਵੀ ਕੁਝ ਨੀ ਨਾ ਕਰਦੀਆਂ ਪਈਆਂ। ਹੁਣ ਕਹਿੰਦੇ ਤੇ ਪਏ ਨੇ। ਹੁਣ ਇੰਤਜ਼ਾਮ ਕਰਦੀਆਂ ਪਈਆਂ ਜਗ੍ਹਾ- ਜਗ੍ਹਾ ਉਹਨਾਂ ਨੇ ਸੜਕਾਂ ਤੇ ਫੁਹਾਰੇ ਲਾ ਤੇ ਨੇ ਪਾਣੀ ਗਿਰਦਾ ਰਹਿੰਦੈ ਐ।
ਨਈ ਭੈਂਜੀ ਠੀਕ ਐ ਮੈਂ ਤਾਂ ਉ ਬੱਚਿਆਂ ਨੂੰ ਇਹ ਵੀ ਕਹਿ ਮੈਂ ਤੇ ਬੱਚਿਆਂ ਨੂੰ ਲਾਲਚ ਦਿੱਤੀ ਤਾ, ਮੈਂ ਕਿਹਾ ਸ਼ਾਮੀ ਛੇ-ਸੱਤ ਵਜੇ ਨਾਂ ਮੈਂ ਤੁਹਾਨੂੰ ਫਿਰ ਪਾਰਕ ਲੈ ਜਾ ਸਾਂ ਤੁਸੀਂ ਘੁੰਮਣ ਆਓਗੇ ਤਾਂ ਤੁਸੀਂ ਖੇਡਣਾ ਉੱਥੇ ਖੇਡਾਂ ਲੱਗੇ ਝੂਟੇ ਵਗੈਰਾ ਨਵੇਂ-ਨਵੇਂ ਬੜੇ ਕਿਸਮ ਦੇ ਝੂਟੇ ਲੱਗੇ ਨੇਂ। ਮੈ ਉੱਥੇ ਬੈਠੇ ਲੋਕ ਆਪਣੇ-ਆਪ, ਐਕਸਰਸਾਈਜ਼ਾਂ ਕਰਦੇ ਹੁੰਦੇ ਨੇਂ ਭੈਣ ਜੀ। ਬੈਠੇ ਝੂਲਿਆਂ ਨਾਲ ਈ, ਕੋਈ ਬਾਹਵਾ ਨੂੰ ਘੁੰਮਾਂਦੇ ਹੈਗੇ ਨੇ। ਕੋਈ ਬ-ਬ-ਅ ਉੱਥੇ ਨੀਚੇ ਚੜ੍ਹਾਦੇ ਹੈਗੇ ਨੇ, ਕੋਈ ਉੱਚੇ ਬੱਚੇ ਛੋਟੇ ਬੱਚੇ ਬ ਉੱਚੇ ਪਕੜ ਕੇ ਖਿੱਚਦੇ ਨੇਂ।
ਤੁਹਾਡੇ ਕੋਲ ਫੇਰ ਭੇਜਾਂਗੀ ਆਪਣੇ ਬੱਚਿਆਂ ਨੂੰ ਨਾ। ਤੁਸੀਂ ਉਹਨਾਂ ਦੇ ਨਾਲ ਵੀ ਤੇ ਆਪਣੇ ਬੱਚਿਆਂ ਨਾਲ ਨੂੰ ਵੀ ਖਿਲਾਉਣਾ ਸਾਡੇ ਬੱ ਚਿਆਂ ਨੂੰ ਠੀਕ ਐ ਭੈਣਜੀ, ਹੋਰ ਭੈਣ ਜੀ ਘਰ-ਬਾਰ ਸਭ ਠੀਕ ਤਾਂ ਆਕੇ ਫੇਰ ਮੈਂ ਗੱਲ ਕਰਾਂਗੀ ਤੁਹਾਡੇ ਨਾਲ ਠੀਕ ਏ, ਸਰਦਾਰ ਜੀ ਮੈਨੂੰ ਬੁਲਾਉਂਦੇ ਪਏ ਨੇ ਓਕੇ ਜੀ ਸਸ੍ਰੀਕਾਲ ਜੀ।
ਸਸਰੀ ਕਾਲ ਜੀ।
ਅੱਛਾ।